ਮੈ ਵੀ ਵਧੀਆ ਜੀ। ਹੋਰ ਘਰ ਸਭ ਠੀਕ ਨੇ ਅੰਕਲ, ਆਂਟੀ, ਬੱਚੇ ਸਭ ਠੀਕ ਨੇ?
ਹਾਂਜੀ, ਸਭ ਵਧੀਆ। ਤੁਸੀਂ ਸੁਣਾਓ?
ਹੋਰ ਕੀ ਕਰਦੇ ਤੁਸੀਂ
ਬਸ ਬੈਠੇ ਅਸੀਂ ਘਰ ਪਏ ਹੋਏ ਸੀ ਕਿਤੇ ਘੁੰਮਣ ਚੱਲੋ ਘੁੰਮਣ ਚੱਲੋ ਛੁੱਟੀਆਂ ਪਈਆਂ ਹੋਈਆਂ ਨੇ ਗਰਮੀ ਬਹੁਤ ਹੈ ਕਿਤੇ ਬਾਹਰ ਬਹੁਤ ਗਰਮੀ ਪੈ
ਐਹ ਤੇ ਹੈ ਕਰ ਨਿਕਲਣਾ ਤੇ ਬੜਾ ਔਖਾ ਲੱਗਦਾ ਹੈ ਕਿਉਂਕਿ ਅੱਜ ਕੱਲ ਬਾਹਰ ਨਿਕਲੋ ਤੇ ਪਹਿਲੇ ਤੇ ਸਮਾਨ ਸਮੂਨ ਇਨੀ ਦੇਖੋ ਮਾਨ ਖਾਂਦੇ ਇਹ ਲੈਣੈ ਕੇ ਜਾਣਾ ਫਲਾਣਾ ਚੀਜ਼ ਲੈ ਕੇ ਜਾਣੀ ਹੈ ਕੱਪੜੇ ਖਾਣ ਪੀਣ ਦਾ ਦਵਾਈਆਂ ਭਾਵੇਂ ਦੋ ਦਿਨ ਵਾਸਤੇ ਵੀ ਜਾਓ
ਭਾਵੇ ਦੋ ਦਿਨ ਬਸਤੇ ਵੀ ਜਾਓ ਤਾਂ ਵੀ ਰਹਿੰਦਾ ਹੀ ਹੈਗਾ ਕਿੰਨਾ ਸਮਾਨ ਇਕੱਠਾ ਕਰਨਾ ਪੈਂਦਾ ਸਹੀ ਹੈ, ਸਹੀ ਹੈ। ਹਾਂਜੀ, ਉਹ ਤੇ ਹੈ ਬਹੁਤ ਮਤਲਬ, ਚਾਹੇ ਇੱਕ ਦਿਨ ਵਾਸਤੇ ਜਾਓ ਚਾਹੇ ਦੋ ਦਿਨ ਵਾਸਤੇ ਜਾਓ ਤਿਆਰੀ ਤਾਂ ਹੋਵੇ। ਕਰਨੀ ਪੈਂਦੀ ਹੈ ਉਵੇਂ ਬੈਗ ਵਗੈਰਾ ਬੱਚਿਆਂ ਦੇ ਨਾਲ ਸਮਾਨ ਉਹੀ ਛੋਟੇ ਬੱਚਿਆਂ ਨਾਲ ਸਮਾਨ ਵੀ ਜਿਆਦਾ ਹੋ ਜਾਂਦਾ ਹਾਜੀ -ਹਾਂਜੀ। ਬੱਚਿਆਂ ਦੇ ਕੱਪੜੇ ਵਗੈਰਾ ਜ਼ਿਆਦਾ ਹੋ ਜਾਂਦੇ ਨੇ ਉਹਨਾਂ ਇੱਕ ਤਾਂ ਅੱਜ ਕੱਲ੍ਹ ਬੱਚਿਆਂ ਦਾ ਬੱਚਿਆਂ ਨੂੰ ਨਵਾਂ ਸ਼ੌਕ ਚੜ੍ਹਿਆ, ਜਿੱਥੇ ਜਾਂਦੇ ਨੇ ਆਪਣਾ ਇੱਕ ਟੋਇਜ਼ ਦਾ ਬੈਗ ਵੱਖਰਾ ਬਣਾਉਂਦੇ ਨੇ।
ਹਾਂ।
ਸਪੇਸਲ ਟੋਇਜ ਜੀ ਮੇਰੇ ਬੱਚੇ ਤੇ ਨਾਨੀ ਘਾਰ ਵੀ ਜਾਣ ਹਜੇ ਵ ਮੋੜ ਤੇ ਹੀ ਆ ਨਾਨੀ ਘਰ। ਸਬ ਤੋ ਵਧੀਆ ਹੈ ਇੱਕੋ ਇੱਕੋ ਏਰੀਏ ਚ। ਹੈ ਵੇ ਤਾਂਵੀ। ਆਪਣਾ-ਆਪਣਾ ਦੋਨੋ ਭੈਣ-ਭਰਾ ਅਲੱਗ-ਅਲੱਗ ਬੈਗ ਬਣਾ ਕੇ ਲੈ ਕੇ ਜਾਂਦੇ ਆ ਅਸੀਂ ਉੱਥੇ ਖੇਲਾਂਗੇ। ਪਰ ਉੱਥੇ ਜਾ ਕੇ ਖੇਲਦੇ ਹੈ ਨੀ ਫੋਨ ਲੈ ਕੇ ਬੈ ਜਾਂਦੇ ਨੇ।
ਬਸ ਓਹੀ ਨਾ ਫਿਰ ਵੀ
ਉਹਨਾ ਨੂ ਫੌਨਾ ਇਚ ਜਿਆਦਾ ਮਜਾ ਆਉਂਦਾ ਸਹੀ ਹੈ ਹਾਂਜੀ। ਸਹੀ ਗੱਲ ਹੈ।
ਉਹੀ ਹੈਗਾ ਨਹੀਂ ਨਹੀਂ ਅੱਜ ਕੱਲ ਤੇ ਹੁੰਦਾ ਹੀ ਹੈ ਮੈਂ ਵੇਖਿਆ ਹੈਗਾ ਹਰ ਘਰ ਚ ਹੈਗਾ ਕਿ ਬੱਚਿਆਂ ਦਾ ਮਤਲਬ ਇੰਨੇ ਸਾਰੇ ਜ਼ਿਆਦਾ ਵੀ ਟੋਇਸ ਹੋਣ ਨਾ ਤਾਂ ਵੀ ਉਹਦੇ ਚੋਂ ਇੱਕ ਫੇਵਰੇਟ ਜ਼ਰੂਰ ਹੋਏਗਾ ਇਹਨੂੰ ਲੈ ਕੇ ਸੋਣਾ।
ਹੂੰ ਹਾਂ ਹਾਂਜੀ-ਹਾਂਜੀ, ਹਾਂਜੀ-ਹਾਂਜੀ ਮੇਰੀ ਗੁੜੀਆਂ ਦਾ ਫੇਵਰੇਟ ਟੋਆਯ ਉਹ ਨਾਲ ਲੈ ਕੇ ਬਸ ਉਹ ਕਿਸੇ ਨੂੰ ਹੱਥ ਵੀ ਨਹੀ ਲਗਾ ਦੇਂਦੀ, ਉਨਤੇ ਮੇਰਾ ਹੈ ਮੇਰਾ। ਠੀਕ ਵੀ ਬਸ ਬੱਚਿਆਂ ਨੂੰ ਇੱਕ ਹੁੰਦਾ ਕਿ ਮੇਰੀ ਚੀਜ਼ ਹ ਕੁਛ ਇਕ ਹੁੰਦਾ ਜਿਵੇਂ ਇੱਕ ਚੀਜ਼ ਬਹੁਤ ਜਿਆਦਾ ਪਸੰਦ ਆ ਉਵੇਂ ਬੱਚੇ, ਹਾਂਜੀ। ਕੋਈ ਨਹੀਂ ਕਿੱਥੇ ਇੰਨੇ ਬੈਗ ਹੈਗੇ ਨੇ ਇੱਕ ਬੈਗ ਹੋਰ ਸਹੀ ਫਿਰ ਉਥੋਂ ਆਉਂਦੇ ਉੱਥੇ ਵੀ ਲੈਂਦੇ ਨੇ ਫਿਰ ਬੱਚੇ। ਫਿਰ ਉੱਥੌ ਫਿਰ ਹੋਰ। ਸਮਾਨ ਹੋ ਜਾਂਦਾ।
ਹਾਂ-ਹਾਂ, ਉਹਨਾਂ ਨੂੰ ਹੁੰਦਾ ਹੀ ਹੈ ਕਿ ਚਲੋ ਸਾਪਿ ਸ਼ਪਿੰਗ ਕਰ ਲਈਏ ਹੋਰ ਵੀ ਉਹਨਾਂ ਨੂੰ ਕੋਈ ਮਤਲਬ ਨੀ ਆਉਂਦਾ ਕੱਪੜਿਆਂ ਨਾਲ ਖਾਣ ਪੀਣ ਨਾਲ ਕੋਈ ਮਤਲਬ ਨੀ ਮੇਰੇ ਮੇਰੀ ਤੇ ਇੱਕ ਫਰੈਂਡ ਹੈਗੀ ਏ ਉਹ ਹੁਨੇ ਗਏ ਸੀ ਘੁੰਮਣ ਗਏ ਸੀ ਬਾਹਰ ਤੇ ਉਹਦਾ ਵੀ ਮਤਲਬ
ਗਾਾ ਉਹ ਗਈ ਕਹਿੰਦੀ ਆ ਤੁਸੀ ਮਨੂੰ ਕਹਿੰ ਮੈਂ ਤੂੰ ਮੰਨੇ ਨ ਕਹਿੰਦੀਨੂੰ
ਕੁਛ ਨਹੀਂ ਪਤਾ ਖਾਣ ਪੀਣ ਦਾ ਕੱਪੜਾ ਕਹਿੰਦੀ ਅਸੀ ਸ਼ੋਪਿੰਗ ਕਰ ਹਉਂਦਾ ਹੈ ਨਾ ਬੰਦਾ ਕੋਈ ਕੋਈ ਖਾਸ ਇਹੋ ਜਿਹੀ ਜ ਜਾਂਦਾ ਕਿ ਉੱਧਰ ਦੇ ਕੱਪੜੇ ਬੜੇ ਫੇਮਸ ਹੁੰਦੇ ਨੇ ਤੇ ਹੁੰਦਾ ਹਰ ਕਿਸੇ ਨੂੰ ਕਿ ਅਸੀਂ ਕੱਪੜੇ ਵੀ ਲਈਏ ਥੋੜਾ ਖਾਣ ਪੀਣ ਦਾ ਵੀ ਇੱਥੇ ਬ ਅੱਛਾ ਮਿਲਦਾ ਹੈਗਾ ਮਿਠਾਈ ਮਠੂਈਆਂ ਅਸੀਂ ਲੈ ਕੇ ਜਾਈਏ ਪਈ ਆਪਣੇ ਜਾਣਕਾਰਾਂ ਵਾਸਤੇ ਤੇ ਕਹਿੰਦੀ ਮੇਰਾ ਮੁੰਡਾ ਦੇਖੋ ਸੱਤਵੀਂ ਅੱਠਵੀਂ ਪੜ੍ਹਦਾ ਤਾਂ ਵੀ ਉਹਨੂੰ ਇਹਨਾਂ ਖਿਡੌਣਿਆਂ ਦਾ ਸ਼ੌਕ ਏ ਉਹ ਖਡੋਣਿਆਂ ਦੁਕਾਨੇ ਚ ਵੜ ਗਿਆ ਰੋਣ ਲੱਗ
ਹਾਂਜੀ ਬੱਚੇ ਫਿਰ ਹਾਂਜੀ ਬੱਚੇ ਜਿ ਕਰਨ ਲਗ ਜਾਂਦੇ ਨੇ ਫਿਰ ਲੈ ਕੇ ਵੀ ਦੇਣਾ ਪੈਂਦਾਹ
ਤੁਡੇ ਬੱਚਿਆਂ ਦੇ ਖਿਡੌਣੇ ਨੇ ਤਿੰਨ ਚਾਰ ਸਾਲ ਦੇ ਕਹਿੰਦਾ ਕੋਈ ਗੱਲ ਨੀ ਮੈਂ ਮੈਨੂੰ
ਅਾ ਅਾ ਹਾਂਜੀ ਹਜੀ ਹ ਅਸੀ ਤ ਵ ਅਤੇ ਸੋਚ ਰਹੇ ਸੀ ਦੇਖੋ ਮੰਸੂਰੀ ਵਗੈਰਾ ਅ ਕ ਤ ਹਨਾਂਜੀ ਹਨਕ ਵ ਘ ਹਨਾਂਜੀੀ ਹਨਜੀੀ ਹਨਾਂਜੀੀ ਹਨਜੀ ਕਈ ਯਾਤਰਾ ਵਗਰਾ ਕਰ ਰ ਹਨਜੀ ਹਨਾਂਜੀੀ ਹਨਾਂਜੀ ਕਈ ਤ ਯਾਤਰਾ ਜਾ ਦੇ ਨੇਮ। ਜਿਵੇਂ ਹੇਮਕੁੰਟ ਸਾਹਿਬ ਹੋ ਗਿਆ ਬਦਰੀਨਾਥ ਕੇਦਾਰਨਾਥ ਹੁਣ ਕੈਰੇ ਨੇ ਪਿੱਛੋ ਉੱਧਰ ਬਾਰਿਸ਼ ਵਗੈਰਾ ਹੋ ਰੀ ਏ ਰੋਕ ਦਿੱਤੈ ਮਤਲਬ ਜੋ ਯਾਤਰੀ ਹੈਗੇ ਨੇ ਰਸਤੇ ਵਿੱਚ ਔਨਾਂ ਨੂੰ ਰੋਕ ਦਿੱਤੈ।
ਔ ਤਾਂ ਦੇਖੋ ਅੱਜ ਕੱਲ੍ਹ ਮੌਸਮ ਤੇ ਹਰ ਜਗ੍ਹਾ ਚੇਂਜ ਹੋ ਰਿਐ ਹੁਣ ਐਥੇ ਵੀ ਜਿੱ
ਜਿਥੇ ਵੀ ਅਸੀਂ ਵੀ ਸੈ਼ਰਾਂ ਵਿਚ ਰੈ ਰੇ ਆ ਹਰ ਜਗੈ ਮੌਸਮ ਚੇਂਜ ਹੋ ਰਿਐ। ਹਾਂਜੀ ਹਾਂਜੀ। ਤਾਂ ਕਰਕੇ, ਹਮ, ਪਰ ਜਿੱਥੇ ਵੀ ਜਾਓਗੇ ਨਾ ਕਿਉਂਕਿ ਅਸੀਂ ਵੀ ਦੇਖੋ ਹੋ ਗਏ ਦਸ ਬਾਰਾਂ ਦਿਨ ਪੈਲੇ ਆਏ ਆਂ ਵਾਪਸ, ਇੱਕ ਤੇ ਟ੍ਰੈਫਿਕ ਬੜੇ ਜੈਦਾ ਜਾਮ ਲੱਗੇ ਹੋਏ ਨੇ। ਠੀਕ ਹੈ, ਠੀਕ ਐ। ਜਿੱਥੇ ਵੀ ਜਾਓ ਨਾ ਐ ਵੇਖ ਕੇ ਜਾਓ ਤੁਸੀਂ ਥੋੜਾ ਨਾ ਦਿਨ ਵਿਰ ਵੀ। ਹਮ ਨ ਹਾਂ ਨੀ ਛੋਟੇ ਬੱਚਆਂ ਨਾਲ ਵੈਸੇ ਵੀ ਦੀਕਤ ਹੁੰਦੀ ਐ, ਛੋਟੇ ਬਚ--ਔਹਿਔ ਤੇ ਮੈਂ ਕਿ ਦੱਸਦੀ ਪਈ ਆਂ ਨਾ ਜਦੋਂ ਜਾਓਗੇ ਨਾ ਇੱਕ ਤੇ ਕੱਪੜੇ ਵੀ ਤੁਸੀਂ ਐਕਸਟਰਾ ਰੱਖੋ ਦੋ ਚਾਰ ਜੋੜੇ ਸਹੀ ਦਸਾਂ ਤੇ, ਹਾਂਜੀ ਹਾਂਜੀ, ਤੇ ਓਸ ਤੋਂ ਇਲਾਵਾ
ਉੱਧਰ ਦੀ ਸਰਚ ਵੀ ਕਰਕੇ ਜਾਓ ਕਿ ਮੌਸਮ ਬਈ ਏਕਦਮ ਫਲੈਕਚੁਏਟ ਤੇ ਨੀ ਹੋ ਰਿਆ ਕਦੀ ਬਦਲਦਾ ਪ ਪਯੈ ਕਦੀ ਕਿਵੇਂ ਹੋ ਰਿਐ ਛੋਟੇ ਬੱਚਆਂ ਨਾਲ ਨਾ ਦੇਖੋ ਬੌਤ ਦਿੱਕਤ ਹੋ ਜਾਂਦੀ ਏ ਵੱਡੇ ਵੱਡੇ ਤੇ ਫੇਰ ਵੀ ਸੰਭਾਲ ਲੈਂਦੇ ਨੇ ਅਪਣੇ ਆਪ ਨੂੰ, ਛੋਟਿਆਂ ਨਾਲ ਰੈੰਦਾ। ਫਿਰ ਗੱਡੀਆਂ ਵੀ ਜੇ ਤੁਸੀਂ ਜਾਮ ਇਚ ਫਸ ਜਾਓ ਤੇ ਉਸ ਤੋਂ ਬਾਦ ਖਾਣ ਪੀਣ ਦਾ ਕਦੇ ਜਿਵੇਂ ਕੋਈ ਗੱਡੀ ਫਸ ਕੇ ਦੇਖੋ ਅੱਗੇ-ਪਿੱਛੇ ਸਾਰਾ ਟ੍ਰੈਫਿਕ ਹੀ ਟ੍ਰੈਫਿਕ ਏ ਤੇ ਫਿਰ ਤੁਸੀਂ ਬੱਚੇ ਬੁੱਖ ਬੁੱਕ ਕਰਦੇ ਨੇ ਪਿਆਸ ਵੀ ਲੱਗਦੀ ਏ ਤੇ ਤਾਂ ਕਰਕੇ ਪਾਣੀ ਦੀ ਬੋਟਲਸ ਵੀ ਹਾਂ ਹਾਂਜੀ ਪਾਣੀ ਦੀ ਬੋਟਲਸ ਵੀ ਐਕਸਟਰਾ ਰੱਖੋ ਤੇ ਨਾਲੇ ਤੁਸੀਂ ਖਾਣ-ਪੀਣ ਦਾ ਸੁ ਸਮਾਨ ਵੀ ਜਿਵੇਂ ਹੁੰਦਾ ਹੈ ਨਾ ਬੰਦਾ ਕਹਿੰਦਾ ਜਿਹੜਾ ਈਜ਼ਲੀ ਬਈ ਤੁਹਾਨੂੰ ਪਤਾ ਕਿ
ਹਾਂਜੀ ਹਾਂਜੀ ਉਓਹੀ ਨਾ ਸਭ ਕੁਛ ਵੇਖ ਮਤਲਬ ਵੇਖ ਕੇ ਚੱਲਣਾ ਪੈਂਦਾ ਹੁਣ ਨਾਲੇ ਹੁਣ ਇਸ ਟਾਈਮ ਛੁੱਟੀਆਂ ਨੇ, ਸਾਰੇ ਹੀ ਮਤਲਬ ਕਿਥੇ ਨਾ ਕਿੱਥੇ ਜਾ ਰਹੇ ਨੇ ਆ ਰਹੇ ਨੇ।
ਹਾਂ ਉਹੀ ਕਹਿ ਰਹੀ ਹੈ ਜਿਵੇਂ ਤੁਸੀਂ ਜਿੱਥੇ ਵੀ ਜਾਓਗੇ ਨਾ ਉੱਧਰ ਵੀ ਦੇਖੋ ਗੈਸ ਚਾਊ ਹੋਟਲ ਜਿੱਥੇ ਵੀ ਰੁਕਣਾ ਹੈਗਾ ਧਰਮਸ਼ਾਲਾ, ਤੇ ਤੁਸੀਂ ਆਪਣਾ ਉੱਧਰ ਪਹਿਲੇ ਬੁਕਿੰਗ ਵਗੈਰਾ ਸਾਰਾ ਪ ਪਤਾ ਕਰਕੇ ਜਾਓ, ਜਿਵੇਂ ਕਈ ਵਾਰੀ ਕਿਸੇ ਦੀ ਕੋਈ ਜਾਣਕਾਰੀ ਹੁੰਦੀ ਹੈ, ਅੱਜ ਕੱਲ ਤੇ ਦੇਖੋ ਔਨਲਾਈਨ ਵੀ
ਨੋਲੇਜ ਮਿਲਜੰਦੀ ਹੈ ਕਿ ਫਲਾਣੀ ਜਗ੍ਹਾ ਗੈਸਟ ਹਾਊਸ ਕਿਉੰਕੀ ਅੱਜ ਕਲ ਰੂਮਸ ਨਹੀਂ ਮਿਲ ਰਹੇ
ਹਾਂ- ਤੇ ਰ ਹਾਂ ਐਡਵਾਂਸ ਪਹਿਾਂ ਬੁਕਿੰਗ
ਹਾਂਜੀ ਹ ਉਹੀ ਧੇ ਖਣ ਹਾਂਜੀ ਹਾਂਜੀ ਫਿਰ ਸਹੀ ਨੀ ਬੰ ਫਦਾ ਉਹ ਬੱਚਿਆਂ ਨਾਲ ਫਿਰ ਦਿੱਕਤ ਆਉਂਦੀ ਐ ਉਹੀ ਚੱਕਰ ਹੈ
ਜਿਵੇਂ ਦਵਾਈਆਂ ਨੇ ਬੱਚਿਆਂ ਦੀ ਹੋ ਗਈ ਅੱਜ ਕੱਲ੍ਹ ਦੇਖੋ ਕੋਈ ਖਾਂਸੀ ਜ਼ੁਕਾਮ ਦੀ ਕੋਈ ਹਾਂ ਪੇਟ ਦਰਦ ਦੀ ਹੁੰਦੀ ਹੈ ਕਿਉਂਕਿ ਜਿਵੇਂ ਅਸੀਂ ਬੱਚੇ ਕਈ ਵਾਰ ਸਫ਼ਰ ਕਰਦੇ ਨੇ ਨਾ ਇੱਕਦਮ ਅਸੀਂ ਦੇਖੋ ਇੱਕ ਸ਼ਹਿਰ
ਏਕ ਸ਼ਹਿਰ ਤੋਂ ਦੁਜੇ ਸ਼ਹਿਰ ਜਾਂਦੇ ਹਾ ਉਹ ਥੋੜਾ ਚੇ ਹਾਂਜੀ-ਹਾਂਜੀ ਥੋੜਾ ਅਟਮਸਫਅਰ ਫਿਰ ਫਰਕ ਪੈਂਦਾ ਹੈ ਚੇਂਜ, ਖਣਾ-ਪੀਨਾ ਬਦਲਦਾ ਹਵਾ ਪਾਣੀ ਹਾਂਜੀ ਹ ਹ ਸ਼ਰ ਦਾ ਆਪਣਾ ਵਰਾ ਖਣਾ-ਪੀਨਾ ਹਾਂਜੀ ਜ ਅਸੀ ਘਮਣ ਆ ਆ
ਇੱਧਰ ਦਾ ਖਾਣਾ ਵੀ ਟੇਸਟ ਕਰੀਏ, ਘੁੰਮੀਏ-ਫਿਰੀਏ ਹਰ ਕਿਸੇ ਨੂੰ ਆਉਂਦਾ ਅਸੀਂ ਜਾ ਕਿਸ ਵਾਸਤੇ ਰਹੇ ਹਾਂ ਫਿਰ
ਹਾਂਜੀ-ਹਾਂਜੀ ਇੰਜੋਏ ਕਰਨ ਵਾਸਤੇ ਜਾ ਰਹੇ ਬਸ ਤ ਓਹੀ ਹਾਂਜੀ-ਹਾਂਜੀ ਤਯਾਨ ਰੱਖਣਾ ਅਸੀਂ ਹੋ ਕੇ ਆ ਨਾ ਅਸੀਂ ਵੇਖਿਆ ਬੜਾ ਬੁਰਾ ਹਾਲ ਤੇ ਤਾਂ ਕਰਕੇ ਤੁਸੀਂ ਬੜਾ ਧਿਆ ਰੱਖਣਾ
ਬੱਚਿਆਂ ਨਾਲ ਆਪਣਾ ਸਮਾਨ-ਸਮੂਨ ਜ਼ਰੂਰ ਕੈਰੀ ਕਰਨਾ ਤੁਸੀਂ ਤੇ ਪੈਕਿੰਗ ਫੂਕਿੰਗ ਹਾਲਲੇ ਅਛਾ ਤੁਸੀਂ ਹਲੇ ਡਿਸਾਈਡ ਹੀ ਨਹੀਂ ਕੀਤਾ ਹੈ ਨਾ ਜਾਣਾ ਕਿੱਥੇ ਹੈਗਾ ਫਿਰ ਪੈਕਿੰਗ ਤੇ ਤਾਂ ਹੀ ਸਟਾਰਟ ਹੋਏਗੀ ਡਿਸਾਈਡ ਹੋ ਜਾਏਗਾ ਫਿਰ ਬੰਦਾ ਕਹਿੰਦਾ ਨਾ ਉਸੇ ਹਿਸਾਬ ਨਾਲ ਅਸੀਂ ਪੈਕਿੰਗ ਵੀ ਕਰੀਏ ਹੀ ਤੇ ਉਹੀ ਹੁੰਦਾ ਫਿਰ ਅੱਜ ਕੱਲ੍ਹ ਤੇ ਬੰਦਾ ਜਦੋਂ ਕਹਿੰਦਾ ਘੁੰਮਣਾ ਘੁੰਮਣ ਜਾਣਾ ਹੈਗਾ ਬਾਹਰ ਸਭ ਤੋਂ ਪਹਿਲੇ ਤੇ ਬਾਜ਼ਾਰਾਂ ਚੱਕਰ ਲੱਗਦੇ ਨੇ ਉਹੀ ਹੁੰਦਾ ਹੈ, ਨਾ ਕਿ ਚਲੋ ਭਾਵੇਂ ਜਿੰਨੇ ਮਰਜੀ ਕੱਪੜੇ ਵੀ ਆਉਣ ਪਰ ਹੁੰਦਾ ਕਿ ਹਾਂ, ਅਸੀਂ ਘੁੰਮਣ ਜਾ ਰਹੇ ਹਾਂ ਨਵੇਂ ਕੱਪੜੇ
ਨਵੇਂ ਸ਼ੂਜ ਵਗੈਰਾ ਕੁੱਟਗੇਟ ਵੀ ਲੈ ਕੇ ਆਈ ਹ ਸਹੀ ਹ ਸਹੀ ਬੱਚਿਆਂ ਲਈ ਵੱਖਰੇ ਹਾਂ ਨਾਲੇ ਅੱਜ ਕੱਲ ਤੇ ਫੋਟੋਆਂ ਦਾ ਰਿਵਾਜ਼ ਚੱਲ ਗਿਆ ਕਿ
ਹਾਂ ਸਭ ਤੋਂ ਪਹਿਲੇ ਜੋ ਸਟੋਰੀਆਂ ਪਾਉਣੀਆਂ ਨੇ ਸਟੇਟਸ ਲਾਣੇ ਖਬਰ ਨੇ ਉਹ ਵੀ ਚੀਜ਼ ਹੈਗੀ ਹ ਤੇ ਸਾਰਾ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈਗਾ ਪਰ ਉਹੀ ਹੈਗਾ ਅੱਜਕੱਲ ਦੇਖੋ ਛੋਟੀਆਂ ਤਾਂ ਟਾਈਮ ਆਉਂਦਾ ਉਸ ਤੋਂ ਬਾਅਦ ਤੇ ਬੱਚਿਆਂ ਦੇ ਸਕੂਲ ਖੁੱਲ ਜਾਂਦੇ ਨੇ ਉਹਨਾਂ ਨੂੰ ਵੀ ਟਾਈਮ ਨਹੀਂ ਹੈਗਾ ਉਹਨਾਂ ਨਾਲ਼ੇ ਬੱਚਿਆਂ ਨੂੰ ਫਿਰ ਇਹ ਵੀ ਆਉਂਦਾ ਹਾਂ ਬਾਈ
ਜਾਂਦੇ ਨੇ ਸਾਰੇ ਜਾ ਰਹੇ ਨੇ ਤੁਸੀਂ ਵੀ ਜਾਈਏ ਹਾਂਜੀ ਛੋਟੀਆਂ ਐਸੇ ਕਰਕੇ ਤਾਂ ਮਿਲੀਆਂ ਥੋੜਾ ਇੰਜੋਏ ਵਗੈਰਾ ਕਰ ਲਓ
ਓਏ ਦੇਖੋ ਨਾ, ਹੁਣ ਦੇਖੋ ਫੈਮਲੀ ਨੂੰ ਤੇ ਹੋਏਗੀ ਹੁਣ ਅਸੀਂ ਲੋਕ ਵੀ ਜਾਨੇ ਆ ਬਾਹਰ ਸਾਨੂੰ ਵੀ ਤਾਂ ਇਹ ਕੰਮ ਆਪਣੇ ਘਰ ਦੇ ਕੰਮਾਂ ਤੋਂ
ਹਾਂਜੀ, ਹਾਂਜੀ ਘੁਮਣਾ ਫਿਰਨਾ ਵੀ ਜਰੂਰੀ ਹੁੰਦਾ ਥੋੜਾ ਮੂਡ ਚੇਂਜ ਹੋ ਜਾਂਦਾ ਥੋੜਾ ਨਾਲੇ ਇਹ ਇਸ ਬਾਹਨੇ ਆਪਣੀ ਫੈਮਲੀ ਨਾਲ ਉਹ ਬੰਦਾ ਸਮੇਂ ਬਿਤਾ ਦੇਣਾ।
ਪਿੰਡ ਆਉਂਦਾ ਦੇਖੋ ਤੁਸੀਂ ਹੁਣ ਕਈ ਵਾਰੀ ਕਈ ਜਾਂਦੇ ਨੇ ਕਿ ਦੋ ਦੋ ਗਰੁੱਪ ਚਲੇ ਗਏ ਜਿਵੇਂ ਹੋਰ ਵੀ ਫੈਮਿਲੀਆਂ ਨਾਲ ਜਿਨਾਂ ਨਾਲ ਤੁਹਾਡੀ ਗੱਲਬਾਤ ਭਾਵੇਂ ਰਿਲੇਟਿਵ ਹੋਣ ਭਾਵੇਂ ਫਰੈਂਡ ਹੋਏ ਉਹਨਾਂ ਨਾਲ ਚਲੇ ਗਏ ਤੇ ਕਿੰਨਾ ਅੱਛਾ ਲੱਗਦਾ ਉਹਨਾਂ ਨਾਲ ਹੀ ਬੰਦਾ ਜੀ ਗੱਲਬਾਤ ਵੀ ਕਰਦਾ
ਗਰੁੱਪ ਚ ਜਾ ਕੇ ਤਾਂ ਹੋਰ ਮਜਾਦਾ ਮਤਲਬ ਡਬਲ ਹੋ ਜਾਂਦਾ
ਹਾਂਜੀ, ਉਹ ਇਨਾ ਗਰੁੱਪ ਵਿੱਚ ਤਾਂ ਵੈਸੇ ਜ਼ਿਆਦਾਤਰ ਗਰੁੱਪ ਵਿੱਚ ਹੀ ਮਜ਼ਾ ਆਉਂਦਾ ਇਕੱਲੇ ਬੰਦਾ ਤਾਂ ਬਿਲਕੁਲ ਘਰ ਦੇ ਜਿਹੜੇ ਇਹਨਾਂ ਉਹਨਾਂ ਨਾਲ ਜਾਓਗੇ ਉਧਰ ਵੀ ਉਹ ਕਰ ਵੀ ਉਹੀ ਨੇ ਬਾਹਰ ਵੀ ਉਹੀ ਨੇ ਤਾਂ ਕਰਕੇ ਹੁਣ ਤੁਸੀਂ ਜ਼ਿਆਦਾ ਲੋਕਾਂ ਨਾਲ ਜਾਓ ਜਿਵੇਂ ਆਪਣੇ ਸਰਕਲ ਵਿੱਚ ਜਾਓ ਲੇਟ ਸੋ ਗਏ ਕਈ ਵਾਰ ਦੇਖੋ ਕਈਆਂ ਦੇ ਕਈ ਸਿਸਟਰਾਂ ਨਾਲ ਵੀ ਬੜੀ ਅੱਛੀ ਬਾਤਚੀਤ ਹੁੰਦੀ ਹ ਬਾਈ ਤੇ ਬੰਦਾ ਕਹਿੰਦਾ ਚਲੋ ਕੋਈ ਗੱਲ
ਕੋਈ ਗੱਲ ਨਹੀਂ ਇਹਨਾਂ ਨਾਲ ਬਣਾਉਦੇ ਆ ਨਾ ਅੱਜਕੱਲ ਕਿਸੇ ਕੋਲ ਜਿਵੇਂ ਸਾਡੇ ਕੋਲ ਟਾਈਮ ਹੋਏਗਾ ਫਲਾਣੇ ਕੋਲ ਨਹੀਂ ਆਉਂਦਾ ਟਾਈਮ ਕਈ ਵਾਰੀ ਹੂੰ ੲਏਤਾ ਹੈ ਹਾਂਜੀ ਹਾਂਜੀ ਹਾਂਜੀ ਹੂੰ ਕੋਈ ਨੀ ਮੈਂ ਤੁਹਾਨੂੰ ਦੱਸਾਂ ਹਾਜੀ ਹਾਂਜੀ ਕੋਈ ਨੀ ਮ ਸ ਚੀ ਕੋਈ ਓਓ ਸਤਿ ਸ਼੍ਰ